ਓ
ਹੈਲੋ।
ਹਾਂਜੀ, ਸਸ਼ੀ ਕਾਲ ਜੀ।
ਸੱਸ੍ਰੀ ਕਾਲ ਜੀ। ਬਿਲਕੁਲ ਠੀਕ ਹੈ ਜੀ, ਤੁਸੀ ਸੁਨਾਓ?
ਵਦੀਆ ਜੀ, ਓਰ ਕੀ ਕਾਰ ਰੇ ਓ?
ਹਾਂਜੀ ਸੱਬ ਠੀਕ ਨੇ ਜੀ, ਤੁਸੀ ਸੁਨਾਓ?
ਔਰ, ਵਦੀਆ ਕੀ ਕਾਰ ਰੇ ਓ ਜੀ।
ਮੈਂ ਕੁੱਛ ਵੀ ਨੀ ਸੀ ਕਾਰ ਰਈ।
ਅੱਛਾ।
ਤੁਸੀ ਕਾੱਮ ਦੱਸ
ਬਾੱਸ, ਓਰ ਹੋਰ, ਕੀ ਖਾਦਾ ਆੱਜ?
ਆੱਜ, ਆੱਜ ਖਾਦੈ ਅਪਨਾ, ਪਾਓ-ਭਾਜੀ ਤੇ ਫੁਲਕਾ।
ਅੱਛਾ, ਚਲੋ ਵਦੀਐ।
ਹੂੰ।
ਪਸਾਂਦ ਓਨੀ ਤਾਨੁੰ ਪਾਓ-ਭਾਜੀ।
ਪਾਓ-ਭਾਜੀ, ਕੋਈ ਨੀ ਮਤਲ ਤੇਲ ਵਗੈਰਾ ਘਾੱਟ ਈ ਪੇਯਾ ਹੋਯਾ ਓਂਦਾ ਵਾ ਨਾ।
ਅੱਛਾ‌ ਚਲੋ ਖਾ ਲੈਦਾ ਪਸਾਂਦ ਐ ਤੁਾਨੂੰ ਪਾਓ-ਭਾਜੀ।
ਹਾਂ, ਤੂੰ ਮੈਨੂੰ ਖਵਾਈ ਨੀ।
ਐਦਾ ਮੈਂ ਨੀ ਬੋਲਨਾ ਓਂਦਾ, ਹੂੰ, ਹੋਰ?
ਹੋਰ ਸੁਨਾਓ, ਠੀਕ ਏ ਬੇ
ਹੋਰ ਹੋਰ ਤੁਸੀ ਤੁਆਡੇ ਸਾ ਤੁਆਨੂੰ ਤਯੋਹਾਰ ਲੋਕਾ ਨੂੰ ਕਿੱਦਾ ਜੋੜਦੇ ਨੇ? ਤਾਡੇ ਕੀ ਵਿਚਾਰ ਨੇ ਐਦੇ ਬਾਰੇ।
ਕੀ ਮਤਲਬ।
ਤਯੋਹਾਰ ਲੋਕਾ ਨੂੰ ਕਿੱਦਾ ਜੋੜਦੇ ਨੇ।
ਤਯੋਹਾਰ ਕਿਸ ਰਾ ਜੋੜਦੇ ਨੇ।
ਲੋਕਾ ਨੂੰ ਆਪਸ ਚ।
ਲੋਕਾ ਨੂੰ ਆਪਸ ਐਸੇ ਤਰਾ ਈ ਜੋੜਦੇ ਨੇ ਏ ਇੱਕ ਐਸੀ ਚੀਜ ਬਨੀ ਓਈ ਐ ਜੜੀ ਕੀ ਸ਼ੁਰੂ ਤੋ ਹੀ ਚਲਦੀ ਆਈ ਆ
ਸ਼ੁਰੂ ਤੋ ਈ ਚੱਲਦੀ ਆਈ ਐਯੋ ਹੁੰਦਾ ਸੀ ਮਤਲਬ ਕਿ ਅੱਗੇ ਪਿੱਛੇ ਇਨਸਾਨ ਪਾਵੇ ਦੂਰ ਵੀ ਹੋਣ ਤਯੋਹਾਰਾ ਦੇ ਉੱਤੇ ਫੇਰ ਨਾ, ਸਾਰੇ ਈ ਇੱਕ ਮੁੱਠ ਹੋਕੇ ਮਿਲ ਜਾਂਦੇ ਨੇ ਮੇਲ ਵਿਲਾਪ ਦਾ ਸਾਦਨ ਐਗੈ। ਅਪਨੇ ਰਿਸ਼ਤੇਦਾਰ ਤੇ ਮਿਲਦੇ-ਮਿਲਦੇ ਨੇ ਜੜੇ ਯਾਰ ਦੋਸਤ ਹੁੰਦੇ ਨੇ ਆਂਡ ਗੁਆਂਢ ਵੀ ਹੁੰਦਾ ਵਾ ਨਾ ਓ ਵੀ ਆਂਦੇ ਨੇ ਚਾਰ ਆਦਮੀ ਕੱਠੇ ਹੋ ਕੇ ਖੁਸ਼ੀਆਂ ਮਨਾਂਦੇ ਨੇ।
ਹਾਂਜੀ-ਹਾਂਜੀ, ਬਿਲਕੁਲ। ਹੋਰ ਤਾਡੇ ਜੀਵਨ ਦੀ ਯਾਤਰਾ ਕੋਈ ਤੁਆਨੂੰ ਯਾਦਗਾਰ ਹੋਈ ਕੋਈ ਯਾਤਰਾ।
ਯਾਤਰਾ ਤੇ ਕੋਈ ਵੀ ਇਨਸਾਨ ਨੀ ਪੁੱਲ ਪਾਂਦਾ।
ਹਾਂਜੀ।
ਯਾਤਰਾ ਅੱਛੀਆਂ ਓਂਦੀਆਂ ਨੇ ਪਰ ਕਈ, ਯਾਤਰਾ ਐਹੋ ਜਿਹੀਆਂ ਡੇਂਜਰਸ ਸੁਂਦੀਆਂ ਨੇ ਜਿੱਥੇ ਕਿ ਦਿਲ ਕਾੱਬ-ਕਾੱਬ ਕੇ ਰੈ ਜਾਂਦੈ।
ਹਾਂਜੀ ਤੇ ਫੇਰ ਕੋਈ ਯਾਦ ਤੁਹਾਨੂੰ ਕੋਈ ਯਾਦ ਹੋਏ ਯਾਤਰਾ।
ਹਾਂ-ਹਾਂ ਹਾਂ-ਹਾਂ ਮੈਨੂੰ ਯਾਦ ਆਈ ਦੀ ਯਾਤਰਾ ਆਪਣੀ। ਕਿ ਮੈਂ ਬੋਂਬੇ ਤੋਂ ਆ ਰਹੀ ਸੀ। ਮੈਂ ਬੋਬੇ ਤੋਂ ਆ ਰਹੀ ਸੀ ਮੇਰੇ ਹਸਬੈਂਡ ਵੀ ਮੇਰੇ ਨਾਲ ਸੀ ਔਰ ਮੇਰੀ ਇੱਕ ਨਨਾਨ ਵੀ ਮੇਰੇ ਨਾਲ ਸੀ।
ਅੱਛਾ
ਜਿਹੜੀ ਕਿ ਹੈਂਡੀਕੈਪ ਸੀਗੀ।
ਓਕੇ-ਓਕੇ ਜੀ।
ਤੇ ਕੁਦਰਤੀ ਸਾਡੀ ਗੱਡੀ ਦੇ ਥੱਲੇ ਨਾ ਊਠ ਆ ਗਿਆ।
ਅੱਛਾ
ਤਾਂ ਇੰਜਣ ਤੋਂ ਬਾਦ ਸਾਡਾ ਕੰਪਾਰਟਮੈਂਟ ਪਹਿਲਾ ਹੀ ਸੀਗਾ।
ਅੱਛਾ-ਅੱਛਾ
ਤੇ ਗੱਡੀ ਜਿਹੜੀ ਸੀ ਐਜ ਸੀ ਨਾ ਪੱਥਰਾਂ ਤੋਂ ਉਤੋਂ ਰੀ-ਰੀ ਕੇ ਹੋਈ ਨਾ। ਤੇ ਮੈਂ ਸਮਝਿਆ ਵੀ ਲਾਈਨ ਤੋਂ ਉਤਰ ਗਈ ਆ।
ਅੱਛਾ-ਅੱਛਾ, ਅੱਛ
ਜਿਸ ਲੇ ਫਟਾਫਟ ਰੁਕੀ ਗੱਡੀ ਤੇ ਲੋਕੀ ਥੱਲੇ ਉਥ ਕੇ ਗਏ ਤੇ ਜਾ ਕੇ ਕੀ ਦੇਖ ਖਿਆ ਕਿ ਇੰਜਣ ਦੀ ਜਿਹੜੀ ਚੇਨ ਸੀ ਨਾ ਇੰਜਨ ਦੀ ਉਹ ਟੁੱਟ ਗਈ ਹੈ।
ਅੱਛਾ
ਜਿਹੜੇ ਸਾਡੇ ਕੰਪਾਰਟਮੈਂਟ ਵਿੱਚ ਸੀਟਿੰਗ ਲੈਟਰਿਨ ਬਣੀ ਹੋਈ ਸੀ ਨਾ ਉਹ ਵੀ ਵਿੱਚੋਂ ਪੂਰੀ ਦੀ ਪੂਰੀ ਨਿਕਲ ਗਈ ਸੀਗੀ।
ਅੱਛਾ
ਵਾਹਿਗੁਰੂ ਦੀ ਬੜੀ ਮਿਹਰ ਸੀਗੀ ਕਿ ਉਹਦੇ ਵਿੱਚ ਕੋਈ ਹੈ ਨੀ ਸੀਗਾ ਅੰਦਰ, ਨਹੀਂ ਤੇ ਸਭ ਤੋਂ ਵੱਡੀ ਮੁਸ਼ ਕਿਲ ਇਹੀਓ ਹੋਣੀ ਸੀਗੀ ਔਰ ਸਾਡੀਆਂ ਸੀਟਾਂ ਵੀ ਬਿਲਕੁਲ ਨਾਲ ਸੀਗੀਆ।
ਅੱਛਾ
ਉਹ ਜਿਹੜਾ ਹੈਗਾ ਨਾ ਉਹ ਬਹੁਤ ਹੀ ਮੁਸ਼ ਸ਼ਕਲ ਜਿਹਾ ਸੀਗਾ ਤੇ ਸਾਰੇ ਜ਼ਿੰਦਗੀ ਨਾ ਭੁੱਲਣ ਵਾਲਾ ਹਿਸਾਬ ਸੀਗਾ।
ਅੱਛਾ-ਅੱਛਾ ਤੇ ਕੋਈ ਯਾਦਗਾਰੀ ਯਾਤਰਾ ਨੀ ਜਿਹੜੀ ਯਾਦ ਰਵੇ ਏਹ ਤੇ ਚਲੋ ਘਟਨਾ ਹੋ ਗ ਨਾ ਕੋਈ ਹੋਰ ਖ਼ੁਸ਼ੀ ਵਾਲੀ ਯਾਤਰਾ।
ਉਸ ਤੋਂ ਬਾਦ ਸਾਡੇ ਨਾਲ ਫੇਰ ਦੂਸਰਾ ਚਾਂਸ ਹੋਇਆ ਕਿ ਜਿਸਲੇ ਅਸੀ ਦਿੱਲੀ ਤੋਂ ਵਾਪਿਸ ਆ ਰਹੇ ਸੀਗੇ ਆਪਣੇ ਘਰ ਵਾਸਤੇ।
ਅੱਛਾ।
ਤੇ ਤਾਂ ਸਾਡੀ ਟ੍ਰੇਨ ਦੇ ਵਿੱਚ ਨਾ ਨਾਲ ਦੇ ਪਾਸੇ ਹੁੰਦਾ ਨਾ ਲੋਕੀ ਕਾਗਜ਼ ਕੂਗਜ਼ ਨੇ ਕਿਸੇ ਕਿਸੇ ਨੇ ਜਲਦੀ ਸਿਗਰਟ ਸੁੱਟ ਦਿੱਤੀ। ਉੱਥੇ ਵੀ ਅੱਗ ਲੱਗ ਗਈ ਔਰ ਸਭ ਤੋਂ ਵੱਡਾ ਜਿਹੜਾ ਸੀਨਾ ਚਾਂਸ ਉਹ ਇਹ ਦੇਖਣ ਦਾ ਸੀ ਕਿ ਜਿਹੜੇ ਪੁਲਿਸ ਵਾਲੇ ਸਾਡੇ ਕੰਪਾਰਟਮੈਂਟ ਵਿੱਚ ਬੈਠੇ ਹੋਏ ਸੀ ਨਾ ਉਹ ਸਾਰੇ ਦੌੜ ਗਏ ਸੀਗੇ ਤੇ ਪਬਲਿਕ ਨੇ ਪਾਣੀ ਵਗੈਰਾ ਪਾ ਕੇ ਅਸੀਂ ਲੋਗਾ ਨੇ ਪਾਣੀ ਵਗੈਰਾ ਪਾ ਕੇ ਤੇ ਅੱਗ ਬੁਝਾਈ ਸੀਗੀ।
ਪੁਲਿਸ ਲੋਕਾਂ ਦੀ ਸਹਾਇਤਾ ਕਰਦੀ ਇਥੇ ਪੁਲਿਸ ਹੀ ਦੌੜ ਕੇ ਦੱਸੋ ਲੋਕਾਂ ਦੀ ਕਿਹਨੇ ਮਦਦ ਕਰਨੀ। ਦੱਸੋ ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੈ ਕੋਈ ਕਿਸੇ ਨੂੰ ਨੀ ਬਚਾ ਕੇ ਰਾ
ਸੋਹੀ ਹਿਸਾਬ ਹੈ ਕਿ ਇਨਸਾਨ ਨੂੰ ਉਸ ਵੇਲੇ ਆਪਣੇ-ਆਪਣੇ ਆਪ ਦੀ ਹੁੰਦੀ ਹੈ। ਕੋਈ ਬਾਕੀਆਂ ਬਾਰੇ ਨੀ ਸੋਚਦਾ ਰ ਸੋਚਣ ਵਾਲਿਆਂ ਨੂੰ ਸਾਰੇ ਲੋਕ ਬੇਵਕੂਫ ਹੀ ਸਮਝਦੇ
ਬਿਲਕੁਲ ਜੀ ਬਿਲਕੁਲ।
ਕਿਉਂਕਿ ਦੂਸਰਿਆਂ ਤੇ ਵੀ ਪਾਣੀ ਚੁੱਕ-ਚੁੱਕ ਕੇ ਅਸੀਂ ਪਾਏ ਸੀਗੇ। ਮੈਂ ਔਰ ਮੇਰੇ ਹਸਬੈਂਡ ਨੇ।
ਅੱਛਾ- ਅੱਛਾ ਵਧੀਆ ਤੇ ਫਿਰ।
ਹਾਂਜੀ ਹੋਰ ਸੁਣਾਓ?
ਬਸ ਓਕੇ ਬਸ ਫਰੀ ਬੈਠੇ।
ਅੱਛਾ-ਅੱਛਾ ਅ।
ਕੋਈ ਯ ਹੋਰ ਕੋਈ ਹੋਰ ਅੱਛੀ ਯਾਦਾਂ।
ਹੋਰ ਕੋਈ ਯਾਤਰਾ।
ਜੀ ਹਾਂਜੀ ਵਧੀਆ ਕਿ ਮਤਲਬ ਖੁਸ਼ੀ ਵਾਲੀ।
ਹੋਰ ਖੁਸ਼ੀ ਵਾਲੀ ਯਾਤਰਾ ਸਹੀ ਐ, ਜਦੋਂ ਅਸੀਂ। ਹਜ਼ੂਰ ਸਾਹਿਬ ਗਏ ਸੀਗੇ।
ਅੱਛਾ- ਅੱਛਾ।
ਹਜ਼ੂਰ ਸਾਹਿਬ ਗਏ ਸੀਗੇ ਦੋ ਦਿਨ ਤੇ ਵਿੱਚ ਸਾਨੂੰ ਇਨਾ ਮਤਲਬ ਮਿਲਿਆ ਸੀ ਨਾ ਹਿਸਾਬ- ਕਿਤਾਬ। ਕਿ ਲੰਗਰ ਲੱਗੇ ਹੋਏ ਸਭ ਕੁੱਛ ਹੋ ਰਹਾ ਅੱਗੇ ਆ ਜਿਸ ਵੇਲੇ ਅਸੀਂ ਉੱਥੇ ਪਹੁੰਚੇ ਹਾਂ। ਤੇ ਮਨਮਾੜ ਤੋਂ ਸਾਡੀ ਟ੍ਰੇਨ ਜਿਹੜੀ ਸੀ ਸਾਈਡ ਹੋਈ ਸੀਗੀ। ਉਹਨੇ ਟਰਨ ਲਈ ਸੀ ਮਤਲਬ। ਉਹ ਜਿਸ ਤਰ੍ਹਾਂ ਕਹਿੰਦੇ ਨੇ ਨਾ। ਮੋੜ ਲੈਣਾ।
ਹਾਂਜੀ-ਹਾਂਜੀ।
ਮੋੜ ਲਈ ਸੀਗੀ। ਤੇ ਅਸੀਂ ਲੋਕ ਉੱਥੇ ਪਹੁੰਚਿਆ ਤੇ ਅੱਗੇ ਬੱਸਾਂ ਵਗੈਰਾ ਸਭ ਤਿਆਰ ਖੜੀਆਂ ਸੀਗੀਆਂ। ਉ ਯਾਤਰਾ ਬਿਲਕੁਲ ਹੀ ਨਹੀਂ ਭੁੱਲਦੀ।
ਅੱਛਾ ਵਧੀਆ ਫਿਰ ਤੇ। ਅੱਛਾ।
ਹੋਰ
ਹੋਰ ਬਸ ਵਧੀਆ ਜੀ ਹੋਰ ਸਾਨੂੰ ਅੱਜ ਦੀ ਯੀਵਾ ਪੀੜ੍ਹੀ ਨੂੰ ਸਭ ਤੋਂ ਵੱਡੀ ਸਭ ਕੀ ਚੁਣੌਤੀ ਹੈ ਤੁਹਾਨੂੰ ਕੀ ਲੱਗਦਾ ਹੈ।
ਹਾਂਜੀ।
ਅੱਜ ਦੀ ਯੁਵਾ ਜਿਹੜੀ ਹੈਗੀ ਹੈ ਪੀੜੀ ਉਹਨਾਂ ਦੀ ਸਭ ਵੱਡੀ ਚੁਣੌਤੀਆਂ ਕੀ ਹੈਗੀਆਂ ਉਹਨਾਂ ਵਾਸਤੇ ਅੱਜ ਕੱਲ ਦੇ ਯੁਵਾ ਲਈ
ਉਹਨਾਂ ਦੀ ਸੋਚ ਅੱਜ ਕੱਲ੍ਹ ਬਹੁਤ ਘਟੀਆ ਮੈਂ ਤੇ ਸਮਝਣੀ ਆ
ਚੁਣੌਤੀਆਂ ਨਵ ਤੇ ਚੁਣੌਤੀਆਂ।
ਕਿਉਂਕਿ ਮਸਲਨ ਇਹ ਹੈ ਕਿ ਦੇਖੋ ਜਿਹੜੇ ਵੱਡੇ ਹੋ ਜਾਂਦੇ ਨੇ ਨਾ ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਹੁੰਦਾ ਹੈ। ਉਹ ਉਸ ਤੋਂ ਸਮਝਣ ਲੱਗ ਪੈਂਦੇ ਨੇ ਕਿ ਚੰਗਾ ਕੀ ਹੈ ਤੇ ਬੁਰਾ ਕੀ ਹੈ।
ਹਮ ਨਹੀਂ ਨਹੀਂ ਯੁਵਾ ਪੀੜੀ ਚੁਣੌਤੀਆਂ ਉਹਨਾਂ ਵਾਸਤੇ ਚੁਣੌਤੀਆਂ, ਸ਼ਿਕਸ਼ਾ ਨੌਕਰੀ ਮੋਬਾਈਲ ਤਣਾਵ
ਹਾਂ ਹਾਂ ਬਸ ਉਹੀ ਚੀਨ ਮਗਰ ਦੇਖੋ ਜਿਹੜੇ, ਸਰਵਿਸ ਵੀ ਕਰਦੇ ਨੇ, ਇਹ ਨਹੀਂ ਹੈ, ਕਿ ਸਾਰੇ ਜਿਹੜੇ ਸਰਵਿਸ ਕਰਦੇ ਉਹ ਕੰਮ ਦੇ ਕੰਮ ਘਰ ਦੇ ਕੰਮ ਨੂੰ ਤਲਾਂਜਲੀ ਦੇ ਜਾਂਦੇ ਨੇ ਜਾ ਵੱਡਿਆਂ ਦੀ ਕੋਈ ਇੱਜਤ ਨਹੀਂ ਕਰਦੇ
ਹਾਂਜੀ
ਇਹ ਨਹੀਂ ਹੁੰਦਾ ਹੁਣ ਕਈ ਤੁਹਾਨੂੰ ਮੈਂ ਮਤਲਬ ਜਿਸ ਤਰ੍ਹਾਂ ਕਿ ਮੈਂ ਦੇਖੇ ਹੋਏ ਨੇ ਕਿ ਦੋ-ਦੋ ਲੱਖ ਰੁਪਈਏ ਜਿਨਾਂ ਕੁੜੀਆਂ ਦੀ ਹੈ ਨਾ ਇਨਕਮ ਮੰਥਲੀ ਓ ਵੀ ਜੜੀਆਂ ਨਾ ਆਪਣੇ ਘਰ ਦਾ ਸਾਰਾ ਕੰਮ ਕਰ ਕੇ ਆਪਣੇ ਬਜ਼ੁਰਗ ਮਦਰ ਇਨ ਲਾ ਵਗੈਰਾ ਨੂੰ ਸਭ ਚੰਗੀ ਤਰ੍ਹਾਂ ਵੇਖ ਕੇ, ਹਾਂ ਓ ਮਤਲਬ ਕਰਦੀਆਂ ਨੇ ਤੇ ਓ
ਅੱਜ ਕੱਲ ਥੋੜ੍ਹੀ ਕਮਾਈਆਂ ਵੀ ਸ ਸਮਝਦੇ ਆ ਅਸੀਂ ਪਤਾ ਨੀ ਕਿੰਨਾ ਕੁ ਕਮਾ ਰਏ ਆਂ।
ਕਰਦੇ ਨੇ, ਘਰਦਿਆਂ ਨੂੰ ਵੀ ਸਾਂਭੇਆ ਹੋਏਐ। ਹਾਂ, ਠੀਕ ਐ। ਕਿ ਜੇ ਓ ਕਮਾਈ ਕਰਦੇ ਨੇ ਤੇ ਆਪਣੀ ਫਸਿਲਟੀ ਵਾਸਤੇ ਓਨਾਂ ਨੇ ਨੌਕਰ ਰੱਖੇ ਹੋਏ ਹੁੰਦੇ ਨੇ ਅੱਗੇ ਜੇੜੇ ਕਿ ਕੋਈ ਆਨ ਕੇ ਆਪਣੀ ਮਤਲਬ ਜਿਸ ਤਰ੍ਹਾਂ ਓਨਾਂ ਦੀ ਮਦਦ ਵਗੈ ਠੀਕ ਨੀ ਫਾਦਰ, ਮਦਰ ਨੀ ਠੀਕ ਹੈਗੇ, ਓਨਾਂ ਦੀ ਸੇਵਾ ਕਰਨੀ, ਓਨਾਂ ਵਾਸਤੇ ਓਨਾਂ ਨੇ ਰੱ ਖ਼ੇ ਹੋਏ ਹੁੰਦੇ ਨੇ ਅਟੈਂਡੈਂਟ ਮਗਰ ਘਰ ਆਨ ਕੇ ਫੇਰ ਆਪਣੇ ਆਪ ਸਭ ਕੁਛ ਸਾਂਭਨਾ ਦਵਾਈ ਵਗੈਰਾ ਦਾ ਖਿਆਲ ਕਰਨਾ, ਸਭ ਕੁਛ ਕਰਨਾ ਓ ਬੋਹੋਤ ਅੱਛੀ ਚੀਜ਼ ਐ। ਮਗਰ ਏ ਨੀ ਐ ਕਿ ਜੇ ਨੌਕਰੀ ਕਰਕੇ ਆਓ ਨੌਕਰੀ ਕਰਕੇ ਆਓ ਨਈ-ਨਈ ਏ ਨੀ ਮਤਲਬ ਕਿ ਜੇ ਨੌਕਰੀ ਕਰਕੇ ਆਓ ਤੇ ਘਰ ਆਨ ਕੇ ਸੱਸ ਮਾਂ ਈ ਪਾਣੀ ਪੁੱਛੇ, ਸੱਸ ਮਾਂ ਈ ਚਾਅ ਪਿਲਾਵੇ, ਸੱਸ ਮਾਂ ਈ ਰੋ ਟੀਆਂ ਪਕਾ ਕੇ ਦਵੇ।
ਹੀਨਾ
ਫੇਰ ਓ ਨਈ ਐ। ਓ ਫੇਰ ਓ ਐ, ਓ ਜਨਰੇਸ਼ਨ ਦਾ ਨਾ ਏੱਕ ਗਲਤ ਫੈਦਾ ਐ।
ਮਾਵਾਂ ਨੂੰ ਸੁ ਖ ਦੇਂਦੀਐ ਤੇ ਦੂਜੇਆਂ ਦੀ ਮਾਵਾਂ ਨੂੰ ਦੁਖੀ ਕਰਦੀਐਂ।
ਬਸ ਨਈ ਫੇਰ ਏਹੀ ਚੀਜ਼ ਆ ਜਾਂਦੀ ਏ ਨਾ ਦਿਮਾਗ ਦੇ ਵਿੱਚ। ਕੇਂਦੇ ਜੀ ਨਈ-ਨਈ ਵੀ ਅਸੀ ਨੌਕਰੀ ਕਰਦੇ ਪਏ ਆਂ। ਅਸੀ ਕਮਾ ਕੇ ਲਿਆਨੇ ਆਂ। ਮਗਰ ਏ ਚੀਜ਼ ਨੀ ਸੋਚਦੇ ਕਿ ਜਿੰਨੇ ਘਰ ਸਾਂਭੇਐ ਓਸ ਓ ਸਭ ਤੋਂ ਵੱਡੀ, ਸਭ ਤੋਂ ਵੱਡੀ ਮੇਨਤ ਜੜੀ ਹੁੰਦੀ ਏ ਨਾ ਘਰ ਸਾਂਭਨ ਵਾਲੇ ਦੀ
ਤੇ ਓਨੂੰ ਵਿਚਾਰੀ ਨੂੰ ਪੈਸੇ ਵੀ ਨੀ ਮਿਲਦੇ ਏੱਕ, ਏੱਕ ਗ੍ਰੈਨੀ ਨੂੰ। ਸੋਚੇਯਾ ਜਾਏ ਪੈਸੇ ਵੀ ਨੀ ਮਿਲਦੇ
ਕੰਮ ਕਰਨਾ ਹਰ ਏੱਕ ਜੀਅ ਦਾ ਖਿਆਲ ਰੱਖਣਾ ਵੈ ਕੈਨੂੰ ਕੀ ਚਾਈਦੈ। ਕਿਸ ਵੇਲੇ ਚਾਈਦੇ, ਜੜੇ ਨੌਕਰੀ ਕਰਕੇ ਵੀ ਆਏਗੀ ਮੇਰੀ ਨੂੰਹ-ਧੀ ਓਨੂੰ ਵੀ ਕੀ ਚਾਈਦੈ ਤੇ ਕੀ ਨਈ ਚਾਈਦਾ।
ਕਦੀ ਓਈ ਨਾ, ਕਦੀ ਕਿਦੇ ਗ੍ਰੈਨੀ ਦਾ ਹਾਊਸ ਵਾਈਫ਼ ਜੇ ਨੀ ਪੁੱਛੇ ਕੇ ਏਨੂੰ ਕੀ ਚੀਜ਼ ਚਾਈਦੀ ਐ, ਓਨੂ ਓ ਸਭ ਦੀ ਜ਼ਰੂਰਤਾਂ ਪੂਰੀ ਕਰੇ। ਓਦੀ ਜ਼ਰੂਰਤ ਕੋਈ ਪੂਰੀ ਨੀ ਕਰਦਾ ਇਵੇਂ।
ਦੇਖੋ ਬੇਟਾ ਏ ਤੇ ਇੱਕ ਤੁਆਡੀ ਗੱਲ ਹੈਗੀ ਏ ਨਾ। ਇੱਕ ਸੱਸ ਮਾਂ ਦਾ ਤੇ ਸਾਰਿਆਂ ਨੇ ਚਲੋ ਏ ਕਰ ਲਿਆ ਮੈਂ ਇੱਕ ਮਦਰ ਤੇ ਬੇਟੀ ਦਾ ਏ ਹਿਸਾਬ ਦੇਖਿਆ ਸੀ। ਏ ਬੇਟੀ ਸਰਵਿਸ ਕਰਦੀ ਸੀ ਓਦੀ ਮਦਰ ਨੂੰ ਮਤਲਬ ਕੈਂਸਰ ਟਾਈਪ ਹੋਏਆ, ਹੋਏਆ ਸੀਗਾ।
ਅੱਛਾ।
ਕਾਫੀ ਟਾਈਮ ਦੀ ਗੱਲ ਹੈਗੀ ਏ। ਬੋਹੋਤ ਟਾਈਮ ਦੀ ਗੱਲ ਐ ਜਦੋਂ ਮੈਂ ਐ ਚੀਜ਼ ਅ ਮਹਿਸੂਸ ਕੀਤੀ ਸੀ। ਓਦੋਂ ਨਾ ਮੇਰੀ ਪਾਬੀ ਸੀ ਜੜੀ ਹੋਸਪਿਟਲ ਵਿੱਚ ਸੀ ਤੇ ਇੱਕੋ ਕਮਰੇ ਵਿੱਚ ਸੀ ਦੋਵੇਂ ਜਨੀਆ।
ਹਾਂਜੀ।
ਮੈਂ ਓ ਓਸ ਔਰਤ ਦਾ ਸਭ ਕੁਛ ਕਰ ਦੇਂਦੀ ਹੁੰਦੀ ਸੀ ਬੀ ਓਦੇ ਕੋਲ ਕੋਈ ਅਟੈਂਡੈਂਟ ਨਈ ਸੀਗਾ ਹੈਗਾ।
ਕਰ ਲੈਂਦੀ ਹੁੰਦੀ ਸੀ। ਮਗਰ ਮੈਨੂੰ ਓਸ ਵੇਲੇ ਅਫਸੋਸ ਆਂਦਾ ਸੀ ਕਿ ਓਦੀ ਬੇਟੀ ਦੋ ਟਾਈਮ ਆਂਦੀ ਹੁੰਦੀ ਸੀਗੀ। ਓਫਿਸ ਜਾਣ ਲੱਗੇ ਨੇ, ਆਣਾ। ਔਰ ਦਰਵਜੇ ਵਿੱਚੋਂ ਖੜੀ ਹੋ ਕੇ ਓਨੇ ਪੁੱਛਣਾ ਕਿ ਮੰਮੀ ਤੁਸੀ ਠੀਕ ਓ। ਔਰ ਓਥੋਂ ਈ ਓਨੇ ਵਾਪਸ ਚਲੀ ਜਾਨੈ। ਔਰ ਜਿਸ ਵੇਲੇ ਓਨੇ ਵਾਪਸ ਆਨੈ ਸ਼ਾਮੀ ਤਦ ਵੀ ਆਣ ਕੇ ਮੰਮੀ ਤੁਸੀ ਠੀਕ ਓ। ਫੇਰ ਓਨੇ ਓਥੋਂ ਵਾਪਸ ਚੱਲੇ ਜਾ ਇੱਕ ਵਾਰ ਵੀ ਆਨ ਕਰ ਆਪਣੀ ਇਨੇ ਮਾਂ ਨੂੰ ਹੱਥ ਨੀ ਲਾਏਆ, ਦੇਖੇਆ ਨਈ ਐ। ਓ ਵੀ ਕੁੜੀਆਂ ਐਹੋ ਜਿਈਆਂ ਹੁੰਦੀਆਂ ਨੇ ਸਰਵਿਸ ਓ ਵੀ ਕਰਦੀ ਸੀਗੀ। ਮਗਰ ਓ ਜਿੰਨੇ ਮਾਂ ਦਾ ਖਿਆਲ ਨੀ ਕੀਤਾ ਓਨੇ ਆਪਣੀ ਸੱਸ ਮਾਂ ਦਾ ਜਾ ਕੇ ਕਿੱਥੋਂ ਖ਼ਿਆਲ ਕਰਨੈ।
ਓ ਤੇ ਹੈਗੀ ਬਿਲਕੁਲ ਜੀ। ਹਾਂਜੀ।
ਔਰ ਐਕਸਪੀਰੀਅੰਸ ਬੇਟਾ ਬੋਤ ਚੀਜ਼ਾਂ ਸਿਖਾ ਦਿੰਦਾ ਵੈ। ਤੁਸੀ ਵੀ ਵੱਡੇ ਹੋਵੋਗੇ ਨਾ ਤੁਆਨੂੰ ਵੀ ਐਕਸਪੀਰੀਅੰਸ ਹੋਏਗਾ ਫੇਰ।
ਹਾਂਜੀ-ਹਾਂਜੀ ਕੋਈ ਹਰ ਏੱਕ ਚੀਜ਼ ਬੰਦਾ ਮੈਡਮ ਐਕਸਪੀਰੀਅੰਸ ਨਾਲ ਈ ਸਿੱਖਦੈ, ਓਦਾਂ ਤੇ ਕੋਈ ਸਿੱਖਦਾ ਈ ਨਈ ਐ।
ਹੈਂ!
ਮੈ ਕਿਆ ਹਰ ਕੋਈ ਐਕਸ, ਐਕਸਪੀਰੀਅੰਸ ਨਾਲ ਸਿੱਖਦੈ ਓਦਾਂ ਤਾਂ ਕੋਈ ਸਿੱਖਦਾ ਈ ਨੀ ਐ।
ਹਾਂ ਨਈ ਸਿੱਖਨਾ ਚਾਈਦੈ, ਹੂੰ। ਹੁਣ ਸਭ ਤੋਂ ਵੱਡੀ ਗੱਲ ਐ ਬੱਚੇ ਪਾਲਨ ਦਾ
ਬਿਲਕੁਲ।
ਬੱਚੇ, ਅੱਗੇ ਵੀ ਦੇਖੋ ਬੱਚੇ ਪਲਦੇ ਸੀ ਨਾ। ਤੇ ਹੇਠਾਂ ਜਮੀਨ ਦੇ ਉੱਤੇ ਬੱਚੇ ਰਿੜ-ਰਿੜ ਕੇ ਸਿੱਖ ਜਾਂਦੇ ਸੀ ਔਰ ਓਨਾਂ ਦੀਆਂ ਲੱ ਤਾਂ, ਗੋਡੇ ਸਭ ਤੋਂ ਜਾਦਾ ਬੈਟਰ ਹੁੰਦੇ ਸੀ ਅੱਜ ਕਾੱਲ ਦੇ ਬੱਚੇਆਂ ਨਾਲੋਂ।
ਬਿਲਕੁਲ-ਬਿਲਕੁਲ ਅੱਜ ਕੱਲ੍ਹ ਅਸੀਂ ਮਾਵਾਂ ਕੈਂਦੀਆ ਬੱਚੇ ਤੇਰੇ ਗੋਡੇ ਗੰਦੇ ਹੋ ਜਾਣਗੇ।
ਜੀ ਹਾਂ ਜੀ ਬੱਚਾ ਜਰਾ ਕੁ ਉੱਚਾ ਹੋ ਗੇਆ ਓਨੂੰ ਵਾਕਰ 'ਚ ਬਠਾ ਦੇਓ। ਅਸੀ ਕੰਮ ਕਰਨੇ ਪਏ ਆਂ।
ਮੈਡਮ ਮੈਨੂੰ ਨਾ ਵਿੱਚ ਨਾ ਕੋਲ ਆ ਰਿਆ। ਮੈਂ ਤੁਆਡੇ ਨਾਲ ਬਾਦ 'ਚ ਗੱਲ ਕਰਦੀ ਆਂ ਠੀਕ ਐ।
ਚੱਲ ਬੰਦ ਕਰਨੈ? ਠੀਕ ਐ ਬੇਟਾ।